ਸਤਿ ਸ਼੍ਰੀ ਅਕਾਲ ਦੀਦੀ।
ਹੋਰ ਠੀਕ-ਠਾਕ ਜੀ?
ਹਾਂਜੀ, ਠੀਕ ਐ, ਤੁਸੀਂ ਸੁਣਾਓ?
ਅਸੀ ਵੀ ਠੀਕ-ਠਾਕ ਆਂ।
ਹੋਰ ਕੀ ਬਨਦਾ?
ਕੁਛ ਨਹੀਂ ਬਣਨਾ ਕੀ ਐ ਬੈਠੇ ਹਾਂ, ਦੁੱਧ ਡਿੱਕਣ ਡਏ ਹਾਂ।
ਅੱਛਾ, ਦੁੱਧ ਮੁੱਲ ਲੈਂਦੇ ਜੇ?
ਹਾਂਜੀ, ਮੁੱਲ ਲਈਦਾ ਦੁੱਧ।
ਅੱਛਾ। ਦੁੱਧ ਕਿੰਨੇ ਰ੍ਹੇਟ ਤੇ?
ਮੱਝ ਦਾ ਲਈ ਦਾ ਜੇ ਸੱਠ ਰੁਪਏ। ਤੇ ਗਾਂਈ ਦਾ ਚਾਲੀ ਰੁਪਏ।
ਅੱਛਾ, ਵਧੀਆ ਹੁੰਦਾ ਦੁੱਧ?
ਹਾਂਜੀ, ਕਿੱਲੋ ਮੱਝ ਦਾ ਲੈ ਲਈ ਦਾ, ਤੇ ਅੱਧਾ-ਕਿੱਲੋ ਗਾਂਈ ਦਾ ਲੈ ਲਈ ਦਾ।
ਅੱਛਾ, ਤੇ ਇਥੋਂ ਡੇਅਰੀ ਤੋਂ ਲੈਨੀ ਆਂ। ''ਮੈਂ ਤੇ ਡੇਅਰੀ ਤੋਂ ਲੈਂਨੀ ਆਂ।
ਡੇਅਰੀ 'ਚੋਂ?
ਹਾਂ, ਯਾ ਪੈਕੇਟ ਵਾਲਾ।
ਨਹੀਂ ਡੇਅਰੀ'ਚੋਂ ਨਾ ਲਿਆ ਕਰੋ, ਡੇਅਰੀ ਵਾਲੇ ਤੇ ਮਿਲਾਵਟ ਕਰਦੇ ਨੇ ਵਿੱਚ।
ਹਾਂਜੀ, ਉਹ ਤੇ ਹੈ, ਪਰ ਹੁਣ ਮਿਲਣ ਦਾ, ਨਾ ਮਿਲਦਾ ਨੀ ਪਿਆ ਹੈਗਾ।
ਕਿਹੇ ਦੇ ਘਰੋਂ ਨੀ ਮਿਲਦਾ ਦੁੱਧ?
ਨਹੀਂ ਸਾਰਿਆਂ ਦੇ ਲੱਗੇ ਹੋਏ ਆ, ਕਹਿੰਦੇ ਮਹੀਨਾ ਕ ਰੁੱਕਜੋ।
ਅੱਛਾ, ਨਾ ਇਹ ਤੇ ਅਹੀਂ ਵੀ ਥੋੜ੍ਹਾ ਕੁ ਚਿਰ ਲਿਆ ਹੀ ਡੇਅਰੀ ਤੋਂ ਦੁੱਧ, ਮਤਲਬ ਇਹਨਾਂ ਦੀਆਂ ਮੱਝਾਂ ਨਹੀਂ ਸੀ ਦਿੰਦੀਆਂ ਦੁੱਧ। ਤੇ ਉਹ ਤੇ ਵਿੱਚ ਪੋਡਰ ਮਿਲਾਉਂਦੇ ਨੇ, ਤੇ ਹਾਡੇ ਤੇ ਨਿਆਣੇ ਚਾਹ ਨੀ ਪੀਂਦੇ ਹੁੰਦੇ।
ਵਿਚੋਂ ਕ ਅਹੀਂ ਵੀ ਬੰਦ ਕਰਤਾ ਹੀ। ਪਰ, ਹੁਣ ਦੁੱਧ ਚਾਹ ਵਾਸਤੇ ਹੀ ਚਾਹੀਦਾ, ਚਾਹ ਵਾਸਤੇ ਲਈਦਾ ਵਾ। ਓਹਦਾਂ ਨੀ ਲਈਦਾ, ਆਪ। ਕਿ ਵੀ ਹੁਣ ਮਿਲਾਵਟਾਂ ਬੜੀਆਂ ਕਰਦੇ, ਪੋਡਰ ਮਿਲਾ ਦਿੰਦੇ, ਹਣਾ?
ਅੱਛਾ
ਹਾਂ ਕਦੇ ਉਹ ਡਿਟਰਜੈਂਟ ਮਿਲਾ ਲਿੰਦੇ ਫੋਨ ਤੇ ਵੀਡੀਓ ਵੇਖ ਕਹਿੰਦੀ ਫਿਰ ਅਹੀਂ ਨਹੀਂ ਲੈਂਦੇ।
ਨਹੀਂ ਦੁੱਧ 'ਚ ਵੀ ਬਹੁਤ ਮਿਲਾਵਟ ਆਉਣ ਡੈ ਪੀ ਐ।
ਉਹੀ ਨਾ ਬੜੀ ਮਿਲਾਵਟ ਆ ਰਹੀ ਵਾ।
ਤੇ ਬਿਮਾਰ ਹੁੰਦੇ ਨੇ ਨਾ ਜਦੋਂ ਫਿਰ ਪਾਊਡਰ ਵਾਲਾ ਔਂਤਰਾ ਦੁੱਧ ਪਿਆਲੀ ਜਾਣਾ ਆਪਾਂ ਬੱਚਿਆਂ ਨੂੰ
ਹਾਂ ਉਹੀ ਨਾ ਵੀ ਪਾਊਡਰ ਵਾਲਾ ਦੁੱਧ ਪੀ ਜਾਣਾ। ਤੇ ਉਹ ਫਿਰ ਬਿਮਾਰ ਹੁੰਦਾ ਬੱਚਾ
ਉਦਾਂ ਕਿਸੇ ਦੇ ਘਰੋਂ ਦੁੱਧ ਮਿਲ ਜੇ ਨਾ। ਤੇ ਉਹ ਵਧੀਆ ਹੈ ਚਵਾਵਾਂ ਸਾਨੂੰ ਤੇ ਚਲੋ ਚੋ ਕੇ ਤੇ ਫੇਰ ਉਸੇ ਵੇਲੇ ਦੇ ਜਾਂਦੇ ਨੇ ਨਾ।
ਨਹੀਂ ਅਸੀਂ ਵੀ ਲਾਉਣਾ ਆ ਮਹੀਨਾ ਕ ਬੱਸ ਰੁਕ ਗਏ ਆਂ ਉਹ ਕਹਿੰਦੇ ਕੋਈ ਨੀ ਦੇ ਦਾ ਕਰਾਂਗੇ। ਹਾਂ ਓ ਤਾਂ ਤੁਹਾਨੂੰ ਵੀ ਪਤਾ ਹੁਣਾ ਕਈ ਜਗ੍ਹਾ ਤੇ ਤਾਂ ਹੁਣ ਪੈਕਟ ਵਾਲਾ ਤੇ ਮਿਲਾਵਟੀ ਹੁੰਦਾ ਵਾ।
ਹਾਂਜੀ
ਉਹਦੇ 'ਚ ਕਿੰਨੀਆਂ ਚੀਜ਼ਾਂ ਕੈਮੀਕਲ ਜੇ ਪਾਏ ਹੁੰਦੇ ਆ। ਵੀਡੀਓ ਵੇਖਣ ਦੀ ਉਹਦੇ 'ਚ ਡਿਟਰਜੈਂਟ 'ਚ ਗਵਾ ਤੇ ਡਿਟਰਜੈਂਟ ਪਾਇਆ ਸੀ। ਸਰਫ਼ ਹੋਰ ਵੀ ਪਤਾ ਨਹੀਂ ਕੀ-ਕੀ ਪਾਇਆ ਸੀ।
ਇਹਨਾਂ ਦਿਨਾਂ 'ਚ ਆਣ ਕੇ ਨਾ ਓਦਾਂ ਵੀ ਦੁੱਧ ਘੱਟ ਮਿਲਦਾ ਵਾ।
ਹਾਂ ਤੇ ਫਿਰ ਲੋਕੀਂ ਇਹਦਾ ਫਾਇਦਾ ਚੁੱਕਦੇ ਆ ਵੀ ਘੱਟ ਮਿਲਣ ਡਿਆ ਵਾ ਤੇ ਲੋਕਾਂ ਨੂੰ ਲੋੜ ਵਾ ਤੇ ਉਹ ਮਿਲਾਵਟਾਂ ਕਰਕੇ ਵੇਚੀ ਜਾਂਦੇ ਆ।
ਇਹ ਨੀ ਹੈ ਵੀ ਜਿਹੜੇ ਡੇਅਰੀਆਂ ਵਾਲੇ ਏਦਾਂ ਕਰਦੇ ਜਿਹੜੇ ਦੁੱਧੀ ਘਰਾਂ 'ਚ ਦੇ ਕੇ ਜਾਂਦੇ ਨੇ ਨਾ ਦੁੱਧ ਆਪ ਉਹੀ ਮਿਲਾਵਟ ਕਰਦੇ ਨੇ ਪਰ ਇਹ ਗੱਲ ਗਲਤ ਆ। ਮਤਲਬ ਵੱਡੀਆਂ- ਵੱਡੀਆਂ ਜਿਹੜੀਆਂ ਡੇਅਰੀਆਂ ਨੇ ਉਹਨਾਂ ਦੇ ਵੀ ਅ ਮੌਕੇ ਆਪਾਂ ਖ਼ਬਰ ਸੁਣੇ ਹਾਂ ਛਾਪੇ ਵੱਜਦੇ ਨੇ। ਚੈਕਿੰਗ ਹੁੰਦੀ ਆ ਹਾਂ ਇਹ
ਹਾਂਜੀ
ਇਹ ਵੇਖ ਲਓ ਵੀ ਜੇ ਆਪਾਂ ਬਾਜ਼ਾਰੋਂ ਡੇਅਰੀ ਤੋਂ ਦਹੀਂ ਲਿਆਵਾਂਗੇ ਜਾਂ ਪਨੀਰ ਲਿਆਵਾਂਗੇ ਨਾ। ਤੇ ਉਹ ਵਧੀਆ ਨਹੀਂ ਹੁੰਦਾ ਹੋਏਗਾ ਸੰਘਣਾ ਦੁੱਧ ਦੁੱਧ ਵੀ ਸੰਘਣਾ ਹੋਏਗਾ ਦਹੀਂ ਵੀ ਸੰਘਣਾ ਹੋਏਗਾ ਪਰ
ਹਾਂਜੀ -ਹਾਂਜੀ ਜਿਹੜਾ ਡੇਅਰੀ ਤੋਂ ਬਣਿਆ ਹੁੰਦਾ ਅਤੇ ਘਰ ਦਾ ਬਣਿਆ ਤਾਂ ਬੜਾ ਫਰਕ ਹੁੰਦਾ ਉਹਦੇ ਵਿੱਚ ਹਾਂ ਉਹੀ ਨਾ ਤੇ ਲੋਕ ਹੁਣ ਉਹ ਲੋਕੀ ਫਾਇਦਾ ਵੀ ਚੁੱਕਦੇ ਆ। ਨਾਲ ਜਿੰਨਾ ਦੁੱਧ ਨਹੀਂ ਹੁੰਦਾ ਨਾ ਉਹ ਪਾਣੀ ਪਾ ਦਿੰਦੇ ਆ।
ਪਾਣੀ ਪਾ ਕੇ ਤੇ ਉਹ ਦੁਣਾ ਡਬਲ ਦੁੱਧ ਕਰ ਲੈਂਦੇ ਨੇ ਮਤਲਬ ਥੋੜ੍ਹੇ ਦੁੱਧ ਤੋਂ ਦੂਨਾਂ ਤੀਨਾਂ ਕਰਕੇ ਦੁੱਧ ਤੇ ਲੋਕਾਂ ਨੂੰ ਪਿਆਲਈ ਜਾਂਦੇ।
ਹਾਂ -ਹਾਂ।
ਤੇ ਰੇਟ ਉਹੀ
ਉਹੀ ਤੇ ਸਾਫ਼ ਪਤਾ ਵੀ ਲੱਗਦਾ ਵਾ ਪਾਣੀ ਪਾਇਆ ਪਤਲਾ ਜਿਹਾ ਹੋ ਜਾਂਦਾ ਵਾ। ਮਲਾਈ ਵੀ ਨੀ ਉਤੇ ਇੰਨੀ ਆਉਂਦੀ।
ਇਹ ਤੇ ਗੱਲ ਹੈਗੀ ਹੈ ਜਾਂ ਬੰਦਾ ਫੇਰ ਮੱਝਾਂ ਆਪ ਰੱਖੇ ਤੇ ਫੇਰ ਆ ਉਹ ਵੀ ਹਾਡੇ ਵਰਗੇ ਹੁਣ ਨਹੀਂ ਰੱਖ ਸਕਦੇ ਬੱਚੇ ਛੋਟੇ
ਨਹੀਂ- ਨਹੀਂ ਨਾਲੇ ਨਾ ਉਹ ਕੀ ਕਹਿੰਦੇ ਇਹਨੂੰ ਇਹਦੇ ਵਿੱਚ ਅਹੀ ਵੀ ਲਿਆ ਹੀ ਨਾ। ਤੇ ਥੋੜਾ ਕੁ ਦਿਨ ਲਿਆ ਤੇ ਸਾਨੂੰ ਜਾਪਣ ਡਿਆ ਪਏ ਵੀ ਇਹ ਇਹਦੇ ਵਿੱਚ ਹੈਗਾ ਤੇ ਫੇਰ ਇਹ ਬੰਦ ਕਰਤਾ ਹੀ। ਬਸ ਥੋੜਾ ਕ ਲਈ ਦਾ ਵੀ ਚਾਹ ਜੋਗਾ। ਤੁਹਾਨੂੰ ਪਤਾ ਚਾਹ ਤੇ ਹੁਣ ਪੀਣੀ ਆ।
ਹੂੰ-ਹੂੰ
ਉਹੀ ਤੇ ਕਈ ਚੀਜ਼ਾਂ ਮਿਲਾਉਂਦੇ ਵਾ ਇਹ ਨੀ ਪੀ ਕ ਮਨਾਉਂਦਾ ਕਈ ਜਣੇ ਮਨਾਉਂਦੇ ਆ।
ਨਹੀਂ ਸਾਰੇ ਡੇਅਰੀਆਂ ਦਾ ਇਹੋ ਹੀ ਹਾਲ ਆਏ ਇੱਕ ਦਾ ਨ ਹੁਣ ਵੇਖ ਲਓ ਵੀ ਜਿਹੜਾ ਆਪਾਂ ਘਰ ਦਾ ਘਿਓ ਆਪ ਕੱਢਣੇ ਉਹਦਾ ਫ਼ਰਕ ਵੇਖ ਲੋ ਤੇ ਜਿਹੜਾ ਅਸੀਂ ਦੇਸੀ ਘਿਓ ਮੁਲ ਲੈ
ਬੜਾ ਫਰਕ ਐ। ਓਦੇ ਵਿੱਚ ਬੜਾ ਫ਼ਰਕ ਹੁੰਦਾ ਕੇਓ ਕੇ ਤੂਹਾਨੂੰ ਪਤਾ ਹੁਣ, ਦੁੱਦ ਮਲਾਵਟ ਵਾਲਾ਼ ਵਾ। ਹਣਾ, ਓਦੇ ਵਿੱਚ ਕੀ-ਕੀ ਪਾਏਆ ਓਦਾ ਫੇਰ ਘੇਓ ਵੀ ਓਦਾ ਓਂ ਓਦਾਂ ਈ ਹੋਣਾ।
ਹਾਂਜੀ।
ਪਨੀਰ ਵੀ ਓਦਾਂ ਦਾ ਬਣਨਾ
ਪਨੀਰ ਵੀ ਓ ਜਿੱਦਾਂ ਮਤਲਬ ਰਬਟ ਨੀ ਹੁੰਦੀ, ਐਦਾਂ ਦਾ ਹੋ ਜਾਂਦਾ ਵਾ।
ਹਾਂ, ਸਾਫ ਪਤਾ ਲਾੱਗਦਾ ਨਾ ਫੇਰ। ਨਾਲੇ਼ ਆਜ-ਕਾੱਲ ਲੋਕੀਆ ਐਨਾਂ ਨੇ ਕਾੰਮ ਜਾਦਾ ਫਾੜ ਲੇਆ ਵਾ।
ਓ ਨਾ ਓਨਾ ਨੇ ਤੇ ਕਮਾਔਣੇ ਪੈਹੇੇ। ਤੇ ਹਾਡੇ ਵਰਗੇਆਂ ਨੂੰ ਮਜਬੂਰੀ ਨਾ ਲੈਣਾ ਪੈਂਦਾ ਵਾ।
ਹਾਂ, ਲੋਕਾਂ ਨੂੰ ਬਮਾਰ ਕਾਰਕੇ ਤੇ ਬੈਅ ਜਾਂਦੇ ਨੇ।
ਨਈ, ਓਦਾ ਸਾ਼ਪੇ ਤੇ ਬੋਤ ਵਾੱਜਦੇ ਨੇ ਡੇਰੀਆਂ ਤੇ। ਓ ਥੋੜੇ ਕ ਦੇਨ ਲੋਕੀ ਕਾਰਦੇ ਫੇਰ ਓਹੀ ਹਾਲ਼ ਹੋ ਜਾਂਦਾ ਐਨਾਂ ਦਾ।
ਓ ਪੈਕਟਾਂ ਵਾਲਾ਼ ਦੋਦ ਵੀ ਏਦਾਂ ਦਾ ਈ ਹੁੰਦਾ ਯਾ।
ਆ ਹਾਡੇ ਗਵਾਂਡ, ਆਜੇ ਓ ਥੋੜਾ ਜੇਆ ਦੋੱਦ ਚੂਆਂ ਹੁੰਦਾ ਵਾ ਬਾਲਟੀ ਦੇ ਵੇੱਚ, ਤੇ ਜਦੋਂ ਖੜਨ ਲਾੱਗ ਦੇ ਆ ਤੇ ਡਿੱਗੀਆਂ ਲੱਗ ਗਏ ਤੇ ਰੱਖੀਆਂ ਹੁੰਦੀਆਂ, ਓ ਫੇਰ ਪੋਡਰ ਈ ਘੋਲ਼-ਘੋਲ਼ ਕੇ ਤੇ ਡਿੱਗੀਆਂ ਭਾਰ ਲੈਂਦੇ ਨੇ।
ਤੇ ਓਹੀ ਨਾ ਹੋਣ ਦੋੱਦ ਸਾਰੇ ਜਣੇ ਪੀਂਦੇ ਆ, ਏ ਸੇਆਣੇ ਨੇਆਣੇ, ਤੇ ਫੇਰ ਥਾਨੂੰ ਪਤਾ ਵਾ ਪੀ, ਹੋਣ ਸਾਰੇਆਂ ਨੇ ਪੀਣਾ ਤੇ ਓ ਅਸਰ ਪੈਣਾ ਫੇਰ ਸਰੀਰ ਤੇ
ਹਾਂਜੀ।
ਹਣਾ, ਏ ਹੀ ਗਾੱਲ ਹੈਗੀ ਆ।
ਤੇ ਗਾੱਲ ਹੈਗੀ ਆ।
ਤੁਹੀ ਦੱਸੋ ਤਾ ਤੁਹਾਡੇ ਵੀ ਐਥੇ ਏਹੀ ਕਾੰਮ ਆ?
ਹਾਂ, ਕੰਮ ਤੇ ਏਥੇ ਵੀ ਓ ਈ ਏ ਦੁੱਧ ਵਾਲੇ਼ਆਂ ਦਾ ਡੇਰੀਆਂ ਦਾ ਵੀ। ਜੇੜੇ ਘਰਾਂ ਚ ਦੇ ਕੇ ਆਪ ਜਾਂਦੇ ਨੇ ਮਤਲਬ ਦੁੱਦੀ ਜੇੜੇ ਨੇ ਓ ਵੀ ਏ ਕੰਮ ਕਾਰਦੇ ਨੇ।
ਓ, ਕਈ ਲੋਕ ਬੜਾ ਕਾਰਦੇ ਆ ਹੈ ਦੇਖਦਾ ਏਥੇ ਸਾਫ਼-ਸਾਫ਼।
ਹਾਂਜੀ।
ਕਈ ਫੇਰ ਮਲਬ ਮੋੱਲ ਈ ਲੈਂਦੇ ਹਣਾ
ਅਹੀਂ ਲੈਂਨੇ ਮੋੱਲ ਈ ਆ ਪਰ ਹਾਡੇ ਲਾਗੇ ਆ, ਓਨਾਂ ਨੇ ਹਵੇਲੀ ਏ ਤੇ ਮੱਝਾਂ ਰੱਖੀਆਂ।
ਓ ਤੇ ਫੇਰ ਪੇਓਰ ਈ ਹੋਣਾ ਵਾ ਹਣਾ?
ਨਾ ਓ ਬੋਤ ਮਾਨਦਾ ਦਾਰ ਬੰਦਾ ਓ ਤੇ ਮਾਹਰਾਜ ਨੂੰ ਮੰਨਣ ਵਾਲਾ ਏ
ਮੈਂ ਓਹੀ ਮੈਂ ਖੇਆ ਪੇਓਰ ਹੋਣਾ ਵਾ ਨਾ ਸਾ ਦੋੱਦ ਵਦੀਆ ਹੋਣਾ ਵਾ।
ਹਾਂਜੀ, ਵਦੀਆ।
ਅ ਕਈ ਤੇ ਨੀ ਕਾਰਦੇ ਹੈਗੇ ਕਈ ਬੜਾ ਕਾਰਦੇ ਣੇ ਪੈਹੇ ਦੇ।
ਕਾਰਦੇ ਆਂ ਆਪਾਂ ਪੈਲਾਂ ਬੜੇ, ਘੱਟੋ-ਘੱਟ ਆਪਾਂ ਦਾਸ ਸਾਲ ਈ ਦੁੱਦ ਲੇਆ। ਹੁਣ ਵਾ ਹਾਡੇ ਪਿੰਡ ਚੀ ਆ ਓਨਾਂ ਨੇ ਦੋਦ ਦੇ ਕੇ ਜਾਣਾ ਤੇ ਦੋੱਦ ਤੇ ਤੇਤੱਰ ਵੜਾ ਜਾਣਾ।
ਕੀ ਆ ਜਾਣਾ?
ਉੱਤੇ ਦਾਣੇ-ਦਾਣੇ ਜੇ ਤਿਰਵੜੇ ਜੇ ਆ ਜਾਣੇ। ਓ ਜਨਾਨੀ ਬੋਤ ਏਦਾਂ ਦੀ ਚਲਾ ਹੀ ਓਨੇ ਥੋੜੇ ਦੁੱਦ ਤੋਂ ਘਾਰ ਪੋਡਰ ਮਲਾ਼, ਕੇ ਨਾ ਤੇ ਡਿੱਗੀਆਂ ਚ ਪਾ ਕੇ ਘਲਾ ਦੇਣਾ, ਕੇ ਮੋਕੇਆਂ ਮਤਲਬ ਸਾਡਾ ਦੋੱਦ ਵੀ ਖ਼ਰਾਬ ਹੋ ਜਾਣਾ।
ਤੇ ਫੇਰ ਤੁਹੀਂ ਬਾੰਦ ਕਾਰਤਾ?
ਫੇਰ ਵ ਬੜੀ ਵਾਰੀ ਜਦੋਂ ਦੋਸ ਨਾ ਭੇਜਨਾ ਨਾ ਵੀ ਤਾਹਾਡਾ ਦੋੱਦ ਨੀ ਸਈ ਦੋ ਕੁ ਦੇਨ ਫੇਰ ਸਈ ਆ ਜਾਣਾ, ਤੇ ਬਾਦ ਵੇੱਚ ਫੇਰ ਓਦਾਂ ਈ ਆਓਣਾ। ਫੇਰ ਅਹੀਂ, ਏਦਾਂ ਏਨਾਂ ਨੂ ਤਰਲਾ-ਤੁਰਲਾ ਮਾਰੇਆ ਵੀ ਚਲੋ ਤੂਹੀਂ ਹੁਣ ਦੁੱਦ ਦੇ ਦੇਆ ਕਰੋ। ਫੇਰ ਅਹੀ ਓਦਰੋ ਹਟਾ ਈ ਦਿੱਤਾ।
ਵਦੀਆ ਕੀਤਾ ਵੈਹੇ ਵੀ ਹਟਾਉਣਾ ਈ ਚਾਈਦਾ ਹੀ, ਐਹੋ ਜੇ ਲੋਕ ਕਿਨਾ, ਆਪ ਤੇ ਆਪਣੀ ਸੇਤ ਖ਼ਰਾਬ ਨੀ ਕਰਨੀ ਦੂਜੇਆਂ ਦੀ ਕਾਰ ਦਿੰਦੇ ਆ।
ਹਾਂਜੀ।
ਉਹੀ ਨਾ, ਕਿੰਨੇ ਕ ਚਿਰ ਲਿਆ ਸੀ, ਤੁਸੀਂ?
ਹਾਂਜੀ
ਕਿੰਨਾ, ਚਿਰ ਲਿਆ ਸੀ, ਦੁੱਧ ਉਹਨਾਂ ਕੋ
ਉਹਨਾਂ ਕੋਲ, ਘੱਟੋ- ਘੱਟ ਦਸ ਕੁ, ਸਾਲ ਤੇ ਲਿਆ ਹੀ ਹੈ। ਦਸ ਬਾਰਾਂ ਸਾਲ, ਤੇ ਇੰਨਾ ਕੁ ਤੇ ਲਿਆ ਹੀ ਹੈ।
ਤੇ, ਤੁਸੀਂ ਉਦੋਂ ਹਟਾ ਦੇਣਾ ਸੀ ਨਾ, ਜਦੋਂ ਤੁਹਾਨੂੰ ਪਤਾ ਅੱਛਾ, ਨਾ ਉਹੀ ਨਾ ਕਈਆਂ ਨੇ ਤੇ ਰੱਖ ਕਈਆਂ ਮੱਝਾਂ, ਕਈਆਂ ਨੇ ਨਹੀਂ ਰੱਖੀਆਂ।
ਹਾਂਜੀ, ਡੰਗਰ ਹੁਣ ਬਹੁਤ ਲੋਕਾਂ ਨੇ, ਨਾ ਘੱਟ ਰੱਖੇ ਨੇ।
ਹਾਂ, ਉਹ ਫੇਰ ਪਾਲਣਾ ਵੀ, ਔਖਾ ਹੁੰਦਾ ਨਾ।
ਬੰਦੇ, ਲੋਕਾਂ ਦੇ ਏਦਾਂ ਹੁਣ, ਬਾਹਰ ਜਾ ਕੇ ਕੰਮ ਕਰਦੇ ਨੇ, ਤੇ ਜਨਾਨੀ ਅੱਗੋਂ ਪੱਠੇ ਨੀ, ਪੈਂਂਦੀ ਹੈਗੀ।
ਹਾਂ ਹੁਣ ਇੱਕ ਦੋ ਬੰਦਾ ਨੀ, ਹੁਣ ਕਈ ਬੰਦੇ ਮੁੱਲ ਦੁੱਧ ਲੈਂਦੇ ਆ। ਪਹਿਲਾਂ ਤੇ, ਹਰ ਘਰ ਦੇ ਵਿੱਚ ਡੰਗਰ ਹੁੰਦਾ ਸੀ। ਹਾਂ।
ਪਹਿਲੇ ਬੰਦੇ, ਕੰਮ ਕਰਕੇ ਕੋਈ ਖੁਸ਼ ਸੀ, ਹੁਣ ਤੁਹਾਨੂੰ ਪਤਾ ਕੰਮ ਕਰਕੇ, ਕੋਈ ਖੁਸ਼ ਨਹੀਂ ਹੈਗਾ।
ਹਾਂ, ਡੰਗਰ ਨਾਲ ਡੰਗਰ ਹੋਣਾ ਪੈਂਦਾ।
ਡੰਗਰ ਨਾਲ ਡੰਗਰ ਹੋਣਾ ਪੈਂਦਾ, ਉਹਨਾਂ ਦੀ ਦੇਖਭਾਲ ਹੀ, ਜਿੱਦਾਂ ਹੁਣ ਗਰਮੀ ਪੈਣ ਡਈ ਆ। ਉਹਨਾਂ ਦਾ ਪੂਰਾ, ਧਿਆਨ ਰੱਖਣਾ ਪੈਂਦਾ।
ਉਹੀ ਨਾ, ਫਿਰ ਦੁੱਧ ਵੀ, ਫਿਰ ਉਸੇ ਹਿਸਾਬ ਨਾਲ ਮਿਲਦਾ ਸਾਨੂੰ। ਜਿੰਨਾ ਕੁ ਆਪਾਂ ਧਿਆਨ ਰੱਖਦੇ ਹਾਂ, ਹ ਤੁਸੀਂ ਦੋਵੇਂ ਲੈਂਦੇ ਮੱਝ ਦਾ ਵੀ ਤੇ, ਗਾਈਂ ਦਾ ਵੀ?
ਹਾਂ, ਮੈਂ ਕਿੱਲੋ ਮੱਝ ਦਾ, ਤੇ ਅੱਧਾ ਕਿੱਲੋ ਗਾਈਂ ਦਾ ਤੇ, ਬੜਾ ਸੋਹਣਾ ਮੈਂ ਬੱਚੇ ਵੀ, ਪੀ ਲੈਂਦੇ ਨੇ, ਘਿਓ ਵੀ ਕੱਢ ਲੈਂਦੀ ਆ, ਦਹੀਂ ਵੀ ਬਣਾ ਲੈਂਦੀ ਆਂ।
ਸੰਘਣਾ, ਕਿਹਦਾ ਹੁੰਦਾ ਦੁੱਧ?
ਸੰਘਣਾ ਹੁੰਦਾ, ਹੁਣ ਉਹਨਾਂ ਦੀਆਂ ਮੱਝਾਂ, ਤੋਕੜਾਂ ਹੁੰਦੀਆਂ ਤੇ ਮਤਲਬ ਜ਼ਿਆਦਾ ਸੰਘਣਾ ਹੁੰਦਾ।
ਅੱਛਾ ਠੀਕ ਹੈ। ਘਿਓ ਵੀ ਵਧੀਆ ਨਿਕਲਦਾ ਹੋਣਾ?
ਮੇਰੇ ਨਿਆਣੇ ਆਖ ਦਿੰਦੇ ਨੇ, ਮੰਮੀ ਦਹੀਂ ਮੋਟਾ, ਫਿਰ ਪਾਣੀ ਪਾ ਕੇ, ਪਤਲਾ ਕਰ ਲਈਦਾ।
ਹ ਨਹੀਂ -ਦਹੀਂ ਤੇ ਵੈਸੇ ਮੋਟਾ ਵਧੀਆ ਹੁੰਦਾ ਵਾ, ਉਹ ਫਿਰ ਦੁੱਧ ਵਧੀਆ ਹੋਣਾ ਤੁਹਾਡਾ? ਸਾਡਾ, ਤੇ ਜੰਮਦਾ ਹੀ ਨੀ ਛੇਤੀ।
ਹਾਂ।
ਸਾਡਾ ਨੀ, ਜੰਮਦਾ ਛੇਤੀ।
ਠੀਕ ਹੈ।
ਹਾਂਜੀ।